ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਹੋਰ- ਸੁਣਾਉ।
ਵਧੀਆ, ਮੈਂ। ਠੀਕ-ਠਾਕ
ਕੀ ਬਣਾਇਆ ਜੇ। ਹਾਂ ਦਿਲ ਕਰਦਾ ਪਾਇਆ ਸੀ। ਮੈਂ- ਮੈਂ ਕਿਹਾ ਚਲੋ ਫੋਨ ਕਰਾਂ, ਬੜੀ ਦੇਰ ਹੋ ਗਈ। ਭੈਣ ਜੀ ਨੇ ਤੇ ਯਾਦ ਕਰਨਾ ਨੀ।
ਹਾਂਜੀ-ਹਾਂਜੀ ਚਲੋ ਵਧੀਆ ਕੀਤਾ ਵੈਸੇ, ਕਾਫੀ ਟਾਈਮ ਹੋ ਗਿਆ ਤੁਹਾਡੇ ਨਾਲ ਗੱਲ ਵੀ ਨੀ ਹੋਈ।
ਆਹੋ ਤੇ ਤੁਸੀਂ ਕਿਹੜਾ ਫੋਨ ਕਰਦੇ ਓ। ਨਾ ਯਾਦ ਕਰਦੇ ਓ, ਨਾ ਫੋਨ ਕਰਦੇ ਹੋ, ਤੁਸੀਂ। ਤੁਹਾਨੂੰ ਇਹ ਹੁੰਦਾ ਨਾ ਬਈ ਮੈਂ ਕੋਈ ਰੈਸਿਪੀ ਦੱਸ ਤੀ ਤੇ ਭੈਣ ਵੀ ਬਣਾ ਲੈਣਗੇ, ਹਨਾ।
ਰੈਸਪੀਆਂ ਤੇ ਬੜੀਆਂ ਫੇਮਸ ਹੈਗੀਆਂ। ਤੁਹਾਨੂੰ ਅਸੀਂ ਤੁਹਾਡੀ ਰੀਸ ਤੇ ਕਰ ਦਿੰਦੇ।
ਆਹ, ਨਹੀਂ-ਨਹੀਂ, ਹੁਣ ਤੁਸੀਂ ਕੀ ਬਣਾਇਆ।
ਪਨੀਰ ਦੇ ਫੁਲਕੇ ਬਣਾਏ ਨੇ।
ਕਿਸ ਤਰ੍ਹਾਂ ਬਣਾਉਦੇ ਹੋ ਤੁਸੀਂ ਪਨੀਰ। ਮੈਂ ਬਣਾਦੀ ਹਾਂ ਨਾ ਥੋੜ੍ਹਾ ਪਤਾ ਨਹੀਂ ਕਿਸ ਤਰ੍ਹਾਂ ਮੈਨੂੰ ਸਹੀ ਨਹੀ ਲੱਗਦਾ।
ਅੱਛਾ, ਨਹੀਂ ਆਹ ਪਨੀਰ ਨੂੰ ਭੋਰ ਕੇ ਨਾ
ਵੀਰ ਜੀ ਦੱਸ ਰਹੇ ਸੀ, ਕਹਿੰਦੇ ਤੁਹਾਡੇ ਭਾਾਬੀ ਬੜਾ ਸਵਾਦ, ਭੈਣ ਜੀ ਤੁਹਾਡੇ ਪਨੀਰ ਬਣਾਉਂਦੇ ਨੇ ਬੜਾ ਵਧੀਆ।
ਬੜੇ ਖੁਸ਼ ਹੋ ਕੇ ਖਾਂਦੇ ਨੇ, ਹਾਂਜੀ, ਅਸੀਂ ਨਾ, ਤੇ ਪਨੀਰ ਭੋਰ ਕੇ ਵਿੱਚ, ਅੱਛਾ, ਅੱਛਾ, ਚਲੋ ਵਧੀਆ ਕੀਤਾ।
ਆ ਗਿਆ ਮੈਂ ਕਿਹਾ, ਚਲੋ ਹੁਣ ਪੁੱਛ ਹੀ ਲੈਂਦੇ ਹਾਂ।
ਅੱਛਾ, ਚਲੋ ਵਧੀਆ। ਮੈਂ ਆਪਣਾ ਅੱਛਾ, ਪਨੀਰ ਨੂੰ ਭੋਰ ਲਈ ਦਾ।
ਅੱਛਾ, ਅੱਛਾ। ਘਰ ਕੱਢਦੇ ਹੋ ਜਾਂ ਤੁਸੀਂ
ਘਰ ਦੇ ਕੋਈ ਨਿਕਲਦਾ ਹੀ ਨਹੀ ਦੁੱਧ ਨਾ ਬੜਾ ਹੁੰਦਾ ਸਾਡਾ ਨਾ ਪਤਲਾ। ਲੱਗਾ ਹੁੰਦਾ। ਦੁੱਧ ਹੁੰਦਾ ਨਾ, ਤੇ ਜਿਹਦੇ ਕਰਕੇ ਹਾਂ। ਨਿਕਲਦਾ ਨੀ ਪਨੀਰ। ਪਨੀਰ ਬਜ਼ਾਰੋਂ ਹੀ ਲਿਆਦੀ ਆ। ਹਾਂਜੀ-ਹਾਂਜੀ ਪਿਆਜ ਬਾਰੀਕ ਬਾਰੀਕ ਕੱਟ ਲਵੋ ਹਾਂ ਮੈਂ ਨਾ ਥੋਮ ਨੀ ਪਾਉਂਦੀ ਯ ਨਾ ਹਾਂ ਉਹ ਟੈਸਟ ਫਿਰ ਨਾ ਅੱਛਾ ਨੀ ਲੱਗਦਾ ਮੈਂ ਤੇ ਪਾਣੀ ਆ ਕਸੂਰੀ ਮੇਥੀ
ਅੱਛਾ ਅਛ ਸੂਰੀ ਮੇਥੀ ਸਿਰਫ
ਕਸੂਰੀ ਮੇਥੀ ਤੇ ਲਾਲ ਮਿਰਚਾਂ
ਅੱਛਾ।
ਅਮਚੂਰ ਪਾਲੋ ਮਾੜਾ ਖਟਾਸ ਅਸਤੇ
ਅੱਛਾ ਆਮਚੂਰ ਵੀ ਪਾ ਲੈਂਦੇ ਨੇ ਅੱਛਾ ਪਿਆਜ ਜਿਸ ਤਰ੍ਹਾਂ ਲਾਲ ਹੋਏ ਤੇ ਸਮਾਨ ਪਾ ਲੋ ਹੈ ਸਾਰਾ
ਹਾਂ ਨਾ ਨਾ ਪਿਆਜ਼ ਤੇ ਵੈਸੇ ਬਰੀਕ ਬਰੀ ਕਡ ਕੇ ਨੋਰਮਲੀ ਦ੍ਰੀ ਫਰੂਟ ਨਹੀਂ ਕਰਨੇ
ਅੱਛਾ ਅੱਛਾ ਅੱਛਾ
ਉਂਜ ਹੀ ਸੀ ਰੋਟੀ ਬਣਾਉਂਦੇ ਨਾ ਚ ਪਾ ਆ ਪਿਆਜ ਕੱਟ ਕੇ ਬਰੀਕ ਬਰੀਕ
ਹਾਂਜੀ ਹਾਂਜੀ।
ਪਾਉਣੇ ਆ ਅਰਚ ਨਾ ਪਿਆਜ
ਅੱਛਾ ਨਹੀਂ ਨਹੀਂ ਮੈਨ ਸਮਝ ਨੀ ਆਈ ਬ ਤੁਸੀਂ ਪਨੀਰ ਪੋੜਿਆ ਉਹ ਅਲੱਗ ਸਾਈਡ ਤੇ ਰੱਖ ਖਿਆ ਤੇ ਫੇਰ ਪਿਆਜਾਂ ਨੂੰ ਤੁਸੀਂ ਕਿ ਫਰਾਈ ਜਾਂ ਕੁਛ
ਨਾ ਨਾ ਕੁਛ ਨੀ ਕਰਦੀ ਮੈਂ ਤੇ ਐਵੇਂ ਕੱਚੇ ਹੀ ਪਿਆਜ ਪਾਉਂਦੀ ਹਾਂ
ਅੱਛਾ।
ਹਾਂ ਟੇਸਟ ਅੱਛਾ ਆਉਂਦਾ ਵਿੱਚ ਨਾ ਰੋਟੀ ਦਾ ਪਿਆਜਾਂ ਦਾ ਪਿਆਜ ਦਾ ਅੱਛਾ ਟੇਸਟ ਆਉਂਦਾ ਹੈ ਕਸੂਰੀ ਵਿੱਚ ਹੀ ਜੂੂਰ ਪਾਉਣਾ ਜੀ ਬੜਾ ਵਧੀਆ ਟਸਟ
ਅੱਛਾ ਅੱਛਾ ਨਹੀਂ ਕਸੂਰੀ ਮੇਥੀ ਇ ਤਾਂ ਸਾਡੇ ਵਾਧੂ ਹੈ ਗੱਲ ਨੀ ਹੈ ਹਾਂ ਹਾਂ ਉਹ ਅਸੀਂ ਵੱਡਾ ਪੈਕਟ ਲਿਆਉਂਦੇ ਆ ਨਾ ਸੂਰੀ ਮੇਥੀ ਦਾ ਉਹ ਫੇਰ ਹਾਂ ਹਾਂ ਉਹ ਮਿਲਦਾ ਇੱਕ ਸੌ ਸੱਠ ਕਰਕੇ ਕਿੰਨੇ ਦਾ ਤੇ ਅੱਧਾ ਕਿੱਲੋ ਕਸੂਰੀ ਮੇਥੀ ਹੁੰਦੀ ਆ ਹਾਂ ਅੱਧਾ ਕਿੱਲੋ ਕਸੂਰੀ ਮੇਥੀ ਦਾ ਪੈਕੇਟ ਹੁੰਦਾ ਪਹਿਲੇ ਅਸੀਂ ਨਾ ਡੱਬੀਆਂ ਮੰਗਵਾਉਂਦੇ ਸੀ ਤੇ ਉਹ ਡੱਬੀਆਂ ਪੂਰੀ ਨੀ ਪੈਂਦੀ ਪੈਂਤੀ ਰੁਪਏ ਦੀ ਵੀ ਪੂਰੀ ਨੀ ਪੈਂਦੀ ਉਹ ਫੇਿਰ ਇਹਨਾਂ ਨੇ ਇੱਕ ਸੌ ਸੱਠ ਰੁਪਏ ਦਾ ਲਿਆਂਦਾ ਅੱਧਾ ਕਿੱਲੋ ਖਰੇ ਕਿੱਲੋ ਹੋਏ ਕਿ ਅੱਧਾ ਕਿੱਲੋ ਕਿੰਨਾ ਵੱਡਾ ਪੈਕਟ ਇਹ ਉਹ ਕਿੰਨਾ ਚਿਰ ਨੀ ਮੁਕਦਾ ਹੋਰ ਓਹ ਤੇ ਮੁੱਕਣ ਤੇ ਨਹੀਂ ਆਉਂਦਾ
ਵਧੀਆ ਸਗੋਂ ਭੈਣ ਜੀ ਭੇਜਦੇ ਨਾ ਇੱਕ ਪੈਕਟ
ਹਾਂ ਜਦੋਂ ਕੋਈ ਆਇਆ ਗਿਆ ਨਾ ਤਾਂ ਮੈਂ ਜ਼ਰੂਰ ਲੈ ਕੇ ਆ ਹਾਂ ਭੇਜਦਾਂਗੀ
ਵੜੀਆਂ ਵੀ ਜ਼ਰੂਰ ਭੇਜਨਾ
ਉਸ ਆਮ ਮੈਂ ਬੜੀਆਂ ਮੈਂ ਪਹਿਲੇ ਪਾ ਰੱਖੀਆਂ ਨੇ ਤੇ ਮੈਂ ਦੋ ਤਿੰਨ ਘਰਾਂ ਵਿੱਚ ਭੇਜਣੀਆਂ ਬੜੀਆਂ ਤੇ ਮੈਂ ਜ਼ਰੂਰ ਭੇਜਾਂਗੀ ਤੇ ਮੈਂ ਹੋਰ ਬਣਾਵਗੀ ਹਾਂ ਤੇ ਮੈਂ ਹਾਂ ਨਹੀਂ ਮੈਂ ਦੱਸਾਂਗੀ ਤੁਹਾਨੂੰ ਤੁਸੀਂ ਉਹ ਭੇਜਾਂਗੇ ਜ਼ਰੂਰ ਤੇ ਉਹ ਫੇਰ ਬਾਅਦ ਚ ਕੀ ਕਰਨਾ ਤੁਸੀਂ
ਹਾਂ ਬਸ ਮਿਸ ਆਪਣਾ ਬਣਾ ਕੇ ਰੋਟੀ ਵਿੱਚ ਵੇਲ ਲਓ ਬਸ ਜਿਵੇਂ ਆਲੂ ਰੋਟੀ ਬਣਾਈ ਦੀ ਹਾਂਜੀ ਹਾਂਜੀ ਨੋਰਮਲ ਹੀ ਬਣਾ ਨਹੀਂ ਆ ਦੇਖੋ ਬੱਚੇ ਐਵੇਂਖਾਂਦੇ ਨੇ ਕਿ ਹਾਂ ਫਿਰ ਘਿਓ ਨਾਲ ਸੇਕ ਲਵੋ ਖਰ ਕਿਉਂ ਲਾਉਣਾ ਹੈ ਖ ਘਿਓ ਲਾ ਲਓ ਡਾਲਡਾ ਲਾਂ ਦੇ ਨਾਲ ਡਾਲਡਾ ਲਾ ਲਓ
ਆਹੋ ਡਾਲਡਾ ਡਾਲਡਾ ਘੱਟ ਹੀ ਕਰੀ ਦਾ ਯੂਸ ਆ ਮੱਖਣ ਆਪਾਂ ਉਹ ਉਹ ਤੇ
ਉਹ ਤੇ ਬੜਾ ਵਧੀਆ ਹੁੰਦਾ ਇੱਕ ਤੇ ਖ਼ਰਾਬ ਨੀ ਕਰਦਾ ਸਿਆ ਤੇ ਵੈਸੇ ਹੀ ਵਧੀਆ ਹੁੰਦਾ
ਹਾਂਜੀ ਹਾਂਜੀ ਹਾਂ ਉਹ ਠੀਕ ਹੈ ਉਹ ਉਹ ਤੇ ਮੈਂ ਕਰਨੀ ਉਹ ਮਤਲਬ
ਹਾਂਜੀ ਹਾਂਜੀ ਹੋਰ ਸੈਰ ਸੁਰ ਕਰਦੇ ਨੀ ਕਰਦੇ ਸਵੇਰੇ ਸੈਰ ਸ ਤੇ ਜਾਂਦੇ ਨ ਹਾਂ ਭੈਣਜੀ ਅੱਜ ਕ ਵੱਡਾ ਹੋਇਆ ਆਪਣਾ ਸਰੀਰ ਦਾ ਧਿਆਨ ਰੱਖਣਾ ਚਾਹੀਦਾ ਹੈ।
ਹਾਂ ਬਸ ਅੱਜ ਹੀ ਗਈ ਆ
ਦਰਦ ਰਹਿੰਦੇ ਨੇ।
ਅੱਜ ਖਰੇ ਮੈਨੂੰ ਅੱਜ ਦਸ ਪੰਦਰਾਂ ਕੇ ਪੰਦਰਾਂ ਦਿਨ ਹੋ ਗਏ ਨਾਲ ਅੱਜ ਮੈਂ ਸੋ ਹੀ ਨੀ ਪਾਂਦੀ ਪਈ ਦੋ ਢਾਈ ਵਜੇ ਸੋਨ ਆ ਬੁਰੀ ਹਾਲਤ ਹੋਈ ਮੇਰੀ ਅੱਜ ਹਾਂ। ਫਿਰ ਮੈਂ ਅੱਜ ਫੇਰ ਬਦਲ ਕੇ ਦਵਾਈ ਲਿਆਂਦੀ। ਪਹਿਲੇ ਕਿਧਰੋਂ ਬਾਹਰੋਂ ਲਿਆਂਦੀ ਸੀ ਤਿੰਨ ਹਜ਼ਾਰ ਦੀ ਦਵਾਈ ਉਹ ਮੈਨੂੰ ਮਾਫ਼ ਫਗ ਨਹੀਂ ਆਈ ਉਹ ਗਰਮੀ ਕਰ ਗਈ ਫੇਰ ਮੈਂ ਅਜ ਮੈਨ ਕਿਸੇ ਹੋਰ ਨੇ ਦੱਸਿਆ ਬਈ ਤੁਸੀਂ ਇਸ ਜਗ੍ਹਾ ਤੇ ਜਾਓ ਉੱਥੇ ਤੁਹਾਨੂੰ ਸ਼ਰਤੀ
ਚਲੋ ਭੈਣ ਜੀ ਦਵਾਈਆਂ ਤੇ ਚਲੋ ਖਾਨੀਆਂ ਹੀ ਖਾਣੀਆਂ ਇਹ ਤੁਸੀਂ ਸਵੇਰ ਦੀ ਸੈਰ ਜ਼ਰੂਰ ਕਰਿਆ
ਹਾਂ ਮੈਨੂੰ ਅੱਗੇ ਵੀ ਕਿਸੇ ਨੇ ਕਿਹਾ ਵੇ ਸਵੇਰ ਦੀ ਸੈਰ ਬੜੀ ਜ਼ਰੂਰ ਕਿ ਮੋਏ ਉੱਠਣੇ ਆ ਕਿਤੇ ਜਿੰਨੇ ਰਾਤੀ ਦੋ ਢਾਈ ਵਜੇ ਸੌਣਾ ਹੋਵੇ ਨੀਂਦਰ ਹੀ ਨਾ ਪਏ ਤੇ ਉਹ ਸਵੇਰੇ ਕਿੰਨੇ ਵਜੇ ਉਠੇਗਾ। ਹਿਸਾਬ ਲਾਓ ਤੁਸੀਂ ਹਾਂ ਉਹ
ਸ ਹਾਂ ਤੇ ਤੁਸੀਂ ਇੱਕ ਸਵੇਰ ਦੀ ਸੈਰ ਕਰਿਆ ਕਰੋ। ਤੇ ਇੱਕ ਹੋਰ ਕੰਮ ਕਰੋ ਖਰਾ ਘਿਉਂ ਉਹ ਲੈ ਕੇ ਨਾ ਖਰੇ ਘਿਓ ਵਿੱਚ ਤੁਸੀਂ ਪਾਵੇ ਬਦਾਮ ਦੀ ਗਿਰੀਆਂ ਸਾੜ ਲਵੋ।
ਅੱਛਾ।
ਜਾਂ ਬਦਾਮ ਰੋਗਣ ਲੈਵੋ। ਜਿਸ ਤਰ੍ਹਾਂ ਤੁਹਾਨੂੰ ਸਹੀ ਹਾਂ ਉਹ ਰਾਤੀ ਹਨਾ ਅੱਧਾ ਘੰਟਾ ਆਪਣਾ ਚਸਵਾਇਆ ਕਰੋ ਸਿਰ ਚ ਨਾ।
ਅੱਛਾ।
ਸਿਰ ਦੀਆਂ ਨਸਾਂ ਨੂੰਸਾ ਇਹ ਸਭ
ਹਾਂ ਇਹ ਦੋ ਦਿਨ ਤੇ ਮੈਂ ਸਿਰ ਪੀੜ ਨਾਲ ਪਈ ਦੀ ਹੈ ਪਰਸੋਂ ਦੀ। ਗੱਲ ਐ ਪੂਰੀ ਰਾਤ ਪੂਰਾ ਪਹਿਲੇ ਮੈਂ ਰਾਤ ਸੁੱਤੀ ਨੀ। ਪਹਿਲੀ ਰਾਤ ਮੈਨੂੰ ਹੈ ਇਹ ਦੋ ਤਿੰਨ ਦਿਨ ਪਹਿਲੇ ਤਿੰਨ ਦਿਨ ਪਹਿਲੇ ਦੀ ਗੱਲ ਹੈ। ਪੂਰੀ ਰਾਤ ਹਾਂ। ਮੈਂ ਮੈਨੂੰ ਨਾ ਇੱਕ ਮੈਂ ਡੇਢ ਫੁਲਕਾ ਖਾਧਾ ਸਿਰਫ। ਆਲੂ ਫੁੱਲੀਆਂ ਨਾਲ ਮੈਂ ਯਿਆਦਾ ਰੋਟੀ ਨੀ ਖਾਂਦ ਦੀ ਰਾਤੀ ਇੱਕ ਯਾਂ ਡੇਢ। ਤੇ ਉਹ ਮੈਂ ਡੇਢ ਫੁਲਕਾ ਖਾਧਾ ਮੈਂ ਖਾ ਕੇ ਤੇ ਆਪਣਾ ਬਸ ਮਾੜਾ ਮੋਟਾ ਭਾਂਡੇ ਛੱਂਡੇ ਇਕੱਠੇ ਕੀਤੇ ਰੱਖ ਤੇ ਤੇ ਆ ਕੇ ਮੈਂ ਲੇਟ ਗਈ ਉਸ ਟਾਈਮ ਮੇਰੇ ਪੇਟ ਦਰਦ ਨੀ ਹੋਈ। ਤੇ ਉਹ ਫੇਰ ਵੋਟੀ ਕਹਿਣ ਲੱਗੀ। ਬਈ ਮੰਮੀ ਤੁਸੀਂ ਦਵਾਈ ਖਾਂਦੇ ਹੋ ਤਾਂ ਦੋ ਕੁਟ ਦੁਦ ਲੈਲੋ ਗਰਮ ਹੈ ਦਵਾਈ ਮੈਂ ਕਿਹਾ ਚਲੋ ਠੀਕ ਹੈ। ਮੈਂ ਕੱਪ ਇੱਕ ਦੁੱਧ ਦਾ ਲੈ ਲਿਆ। ਬਸ ਦੁੱਧ ਮੈਂ ਪੀਣ ਦੀ ਚੋਰ ਹੀ ਬਣੀ ਆ ਬਸ। ਦੁੱਧ ਪੀਣਦੇ ਹਾਂ। ਮੇਰੇ ਨਾਲ ਹੀ ਪੇਟ ਇਚ ਦਰਦ। ਓਏ ਹੋਏ ਟਾਈ ਵੱਜ ਗਏ ਸ ਸਵੇਰ ਦੇ। ਪੋਟੀਆਂ ਜਾਵਾਂ। ਦੋ। ਤਿੰਨ ਦਿਨ ਦੀ ਪੈਲੇ ਦੀ ਗੱਲ ਕੀ ਪਤਾ ਕੀ ਬਣਿਆ ਫੇਰ ਮੈਂ ਹਾਂ ਬੜੀ ਬੁਰੀਆ ਪੂਰਾ ਦਿਨ ਮੇਰਾ ਸਿਰ ਦਰਦ। ਤੜਫ ਤੜਫਾ। ਹਾਂ ਬੜਾ ਤੜਫਾ ਬੜੀ ਬੁਰੀ ਹਾਲਤ।
ਨਹੀਂ ਤੁਸੀਂ ਆਪਣੇ ਸਰੀਰ ਦਾ ਧਿਆਨ ਰੱਖਿਆ ਕਰੋ ਪਾਣੀ ਵੱਧ ਤੋਂ ਵੱਧ ਪੀਆ ਕਰੋ ਨਾ ਇੱਕ ਪੇਟ ਅਸਤੇ ਤੁਸੀਂ। ਹੈਲੋ। ਹੈਲੋ। ਹੈਲੋ। ਹੈਲੋ ਆਵਾਜ਼ ਨੀ ਆਰੀ ਤੁਹਾਡੀ।